ਵਧੀਆ ਜੀ ਤੁਸੀਂ ਸੁਣਾਓ
ਬਸ ਜੀ ਬਸ ਜੀ ਵਧੀਆ
ਹੋਰ ਘਰ ਪਰਿਵਾਰ ਸਭ ਵਧੀਆ
ਵਧੀਆ ਵਧੀਆ ਤੁਸੀਂ ਸੁਣਾਓ ਸਾਰੇ ਠੀਕ ਹੈ ਜੀ
ਹਾਂਜੀ ਹਾਂਜੀ ਸਭ ਵਧੀਆ ਜੀ ਮੈਂ ਨਾ ਤੁਹਾਡੇ ਨਾਲ ਰੈਸਿਪੀ ਪੁੱਛਣਾ ਚਾਹੁੰਦੀ ਸੀ ਮੈਂ ਤੁਹਾਡੇ ਕੋਲੋਂ
ਅੱਛਾ ਜੀ
ਗੱਲ ਕਰਨੀ ਸੀ ਮੈਨੂੰ ਨਾ ਇੱਕ ਰੈਸਿਪੀ ਚਾਹੀਦੀ ਸੀ ਜਿਸ ਚ ਨਾ ਉਹ ਅੰਬ ਦਾ ਮਿੱਠਾ ਚਾਰ ਪਾਉਂਦੇ ਹੈ ਤੁਹਾਨੂੰ ਪਤਾ ਹੈ ਉਸ ਚੀਜ਼ ਦੀ ਰੈਸਪੀ
ਹਾਂਜੀ ਹਾਂਜੀ ਬਸ ਮੈਂ ਪਾਇਆ ਹੀ ਹੋਇਆ ਮਿੱਠਾ ਚਾਰ ਅੰਬ ਦਾ
ਹਾਂਜੀ ਹਾਂਜੀ ਨਹੀਂ ਨਹੀਂ ਮੈਂ ਨਾ ਇਹ ਕਦੇ ਨੀ ਟ੍ਰੈ ਕੀਤਾ
ਅੱਛਾ ਜੀ ਬਸ ਹੁਣ ਦੇਖੋ ਮੌਸਮ ਹੀ ਅੰ ਇਹ ਤਾਂ ਤੁਹਾਨੂੰ ਪਤਾ ਹੀ ਹੈ ਹੁਣ ਤਾਂ ਬਾਜ਼ਾਰ ਵਿੱਚ ਵਾਧੂ ਆਇਆ ਹੋਇਆ
ਹਾਂਜੀ ਹਾਂਜੀ
ਅੰਬ ਦਾ ਚਾਰ ਤੁਹਾਨੂੰ ਪਤਾ ਵੈਸੇ ਹੀ ਬੜਾ ਫੇਮਸ ਹੈ ਅਤੇ ਪਰ ਸਾਡੇ ਤੋਂ ਵੈਸੇ ਮਿੱਠਾ ਖਾਂਦੇ ਨੇ ਜ਼ਿਆਦਾ
ਅੱਛਾ ਹਾਂਜੀ
ਟਾਈ ਬਣ ਜਾਂਦਾ ਨਾ ਜੈਮ ਵਰਗਾ ਬਣ ਜਾਂਦਾ ਬੱਚੇ ਖੁਸ਼ ਹੋ ਕੇ ਖਾ ਲੈਂਦੇ ਆ ਵੱਡੇ ਵੀ ਖਾ ਲੈਂਦੇ ਹੈ
ਹਾਂਜੀ ਐਕਚੁਲੀ ਮੇਰੀ ਮੰਮਾ ਬਣਾਉਦੇੁੰ ਸੀ ਮੈਂ ਨਾ ਕਦੀ ਖੁਦ ਨੀ ਟਰਾਈ ਕੀਤਾ ਮੈਂ ਸੋਚ ਮੈਂ ਖੁਦ ਟਰਾਈ ਕਰਾਂ
ਹਾਂਜੀ ਤੁਸੀਂ ਬਣਾ ਕੇ ਦੇਖਣਾ ਤੁਹਾਨੂੰ ਬੜਾ ਪਸੰਦ ਆਏਗਾ ਤੇ ਅੰਬੀਆਂ ਲੈ ਆਨਾ ਤੁਸੀਂ ਬਾਜ਼ਾਰੋ ਫੇਿਰ ਇੱਕ ਵਾਰੀ ਥੋੜਾ ਜਿਹਾ ਬਣਾ ਲਿਓ ਕਿਉਂਕਿ ਰੱਖਣਾ ਤਾਂ ਫਰਿੱਜ ਵਿੱਚ ਹੀ ਪੈਂਦਾ ਇਹ ਬਾਹਰ ਨੀ ਰੱਖੀ ਦਾ ਕਿਉਂਕਿ ਬਾਹਰ ਤਾਂ ਖ਼ਰਾਬ ਹੋ ਜਾਂਦਾ ਹੈ
ਅੱਛਾ
ਹਾਂਜੀ ਤੁਸੀਂ ਤੁਸੀਂ ਕਿੱਲੋ ਅੰਬੀਆਂ ਲੈਲਓ
ਹਾਂਜੀ
ਤਰ੍ਹਾਂ ਵਾਸ਼ ਕਰਕੇ ਤੇ ਤੁਸੀਂ ਉਹਨਾਂ ਨੂੰ ਕੱਟ ਲਓ
ਓਕੇ
ਕੱਟ ਕੇ
ਪਤਲਾ ਪਤਲਾ ਦੇ ਸਲਾਈਜ਼
ਹਾਂਜੀ ਹਾਂਜੀ ਪਤਲੇ ਪਤਲੇ ਸਲਾਈਸ ਕੱਢ ਲੋ ਵਿੱਚੋਂ ਗੁਠਲੀ ਕੱਢ ਕੇ ਸੁੱਟ ਦੋ ਤੇ ਤੁਸੀਂ ਉਹਨਾਂ ਨੂੰ ਨਾ ਖਿਲਾਰ ਦੋ ਕਿਸੇ ਕੱਪੜੇ ਵਿੱਚ
ਠੀਕ ਹੈ ਜੀ ਹਾਂਜੀ
ਹਵਾ ਲੱਗ ਜਾਏਗੀ ਉਹਨੂੰ ਹਨਾ ਤੇ ਇੱਕ ਸਾਈਡ ਤੇ ਤੁਸੀਂ ਅੱਧਾਂ ਕਰੋ ਤੁਹਾਡੇ ਮੇਥੀ ਦਾਾਨ ਹੈਗਾ ਘਰ
ਹਾਂਜੀ
ਹਾਂਜੀ ਮੇਥੀ ਦਾਣਾ ਲੈ ਲੋ ਸੌਫ ਲੈ ਲੋ ਕਲੋਂਜੀ ਲੈ ਲੋ
ਹਾਂਜੀ
ਇਹਨਾਂ ਨੂੰ ਤੁਸੀਂ ਬੀਟ ਕਰ ਲਓ
ਠੀਕ ਹੈ ਹਾਂਜੀ ਪੀਸ ਕੇ ਮਸਾਲਾ ਜਿਵੇਂ ਬਣਾਈ
ਹਾਂਜੀ ਹਾਂਜੀ ਨੋਰਮਲ ਜਾਂ ਬਸ ਵੀ ਰੋਸਟ ਕਰਨ ਦੀ ਜ਼ਰੂਰਤ ਹੀ ਨਹੀਂ ਓਦਾਂ ਪੀਸ ਲੋ ਪੀਸ ਕੇ ਤੇ ਤੁਸੀਂ ਸਰੋਂ ਦਾ ਤੇਲ ਲੈ ਲਓ ਕੜਾਹੀ ਦੇ ਵਿੱਚ ਤੇਲ ਪਾ ਲੋ ਤੇਲ ਪਾ ਕੇ ਜਦੋਂ ਦੇਖੋ ਤੇਲ ਗਰਮ ਹੋ ਗਿਆ ਤੇ ਵਿੱਚ ਇਹ ਵਾਲਾ ਮਸਾਲਾ ਜਿਹੜਾ ਪੀਸਿਆ ਹੈ ਇੱਕ ਕਿੱਲੋ ਅੰਬੀਆਂ ਦੇ ਵਿੱਚ ਤੁਸੀਂ ਲਾ ਲਓ ਵੀ ਦੋ ਦੋ ਚਮਚ ਪੈ ਜਾਣੇ ਆ ਕਲੋਂਜੀ ਇੱਕ ਚਮਚ ਦੋ ਚਮਚ ਮੇਥੀ ਦਾਣਾ ਤੇ ਦੋ ਚਮਚ ਸੌਂਫ ਠੀਕ ਹੈ ਜੀ ਤੇ ਉਹ ਤੁਸੀਂ ਤੇਲ ਦੇ ਵਿੱਚ ਪਾ ਦੋ ਜਦੋਂ ਬਹੁਤਾ ਕਾਲਾ ਨੀ ਕਰਨਾ ਉਹਨੂੰ ਥੋੜਾ ਜਾ ਕਲਰ ਚੇਂਜ ਜੋ ਐ ਨਾ ਨਾਲੋਂ ਹੀ ਤੁਸੀਂ ਅੰਬੀਆ ਪਾ ਹਾਂਜੀ-ਹਾਂਜੀ ਬਰਾਊਨ ਹੋ ਜਾਵੇ। ਨਾਲ ਈ ਫਰ ਵਿੱਚ ਤੁਸੀਂ ਅੰਬੀਆਂ ਪਾ ਦਿਓ ਜੀ।
ਠੀਕ ਏ ਜੀ।
ਹਨਜ ਅੰਬੀਆਂ ਜਦੋਂ ਵਿੱਚ ਪਾ ਦੋਗੇ ਨਾ ਤੇਲ ਦੇ ਵਿੱਚ ਉਹਨਾਂ ਨੂੰ ਥੋੜਾ-ਥੋੜ੍ਹਾ ਭੁੰਨਨਾ ਸ਼ੁਰੂ ਕਰਦੋ ਹਲਾਂਦੇ ਰਿਆ ਜੀ ਕੜਛੀ ਆਪਣੀ ਤੇ ਤੁਹਾਨੂੰ ਪਤਾ ਪਤਾ ਚੱਲ ਜੇਗਾ ਜੇੜਾ ਅੰਬੀ ਦਾ ਛਿਲਕਾ ਹੁੰਦਾ ਨਾ ਉਹ ਥੋੜਾ-ਥੋੜਾ ਵਾਈਟ ਟੁਣਾ ਸ਼ੁਰੂ ਹੋ ਜੇਗਾ ਜਦੋਂ ਆਪਾਂ ਉਹਨੂੰ ਤੇਲ ਦੇ ਵਿੱਚ ਭੁੰਨਾਂਗੇ ਨਾ ਥੋੜਾ ਕਲਰ ਚੇਂਜ ਹੋਣ ਲੱਗ ਹੁਹਦਾ ਰੰਗ ਬਦਲਣਾ ਸ਼ੁਰੂ ਹੋਜੇਗਾ। ਤਾਂ ਥੋੜ੍ਹੀ ਜਿਹੀ ਭੁਨੀਚਗੀਆਂ ਜਦੋਂ ਅੰਬੀਆਂ ਤੁਸੀਂ ਉਹਦੇ ਵਿੱਚ ਕੀ ਕਰੋ ਨਮਕ ਪਾ ਦੋ, ਸਵਾਦ ਅਨੁਸਾਰ ਤੁਸੀਂ ਆਪਣੀ ਨਮਕ ਪਾ ਲੋ ਵੈਸੇ ਤਾਂ ਚਮਚ ਡੇਢ ਇੱਕ ਡੇਢ ਚਮਚ ਬਹੁਤ ਹੋ ਜਾਂਦਾ ਜਿੱਦਾਂ ਆਪਾਂ ਸਬਜ਼ੀ 'ਚ ਪਾਂਣੇ ਆ।
ਹਾਂਜੀ-ਹਾਂਜੀ।
ਕੋਈ ਬਣਾਨੇ ਓ ਉਸ ਹਿਸਾਬ ਨਾਲ ਜਿੰਨੀ ਮਰ
ਹਾਂਜੀ ਉਹਥੇ ਸਾਨੂੰ ਥੋੜਾ ਜਹਾ ਆਈਡੀਆ ਹੋ ਜਾਂਦਾ ਹਾਂਜੀ।
ਹਾਂਜੀ ਹਲਦੀ ਪਾ ਲੋ ਅੱਧਾ ਚਮਚਾ ਲਾਲ ਮਿਰਚ ਪਾ ਦੋ ਅੱਧਾ ਚਮਚਾ ਚ ਕਾਲੀ ਮਿਰਚ ਪਾਲੋ, ਤੇ ਫਿਰ ਥੋੜ੍ਹਾ ਜਿਹਾ ਹੋਰ ਹਿਲਾਓ ਉਹਨੂੰ ਭੁੰਨ ਲੋ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਵਿੱਚ ਇੱਕ ਗਲਾਸ ਪਾਣੀ ਪਾ ਦੇਣਾ।
ਠੀਕ ਐ।
ਹਾਂਜੀ ਪਾਣੀ ਓਨਾ ਕੁ ਪਾ ਦਿਆ ਜੀ ਜਿਵੇਂ ਅੰਬੀਆਂ ਡਿੱਪ ਹੋ ਜਾਣ ਵਿੱਚ। ਨਾ ਬਹੁਤੀਆਂ ਬਾਹਰ ਰਹਿਣ ਤੇ ਨਾ ਜ਼ਿਆਦਾ ਡੁੱਬ ਜਾਣ ਸਹਿੰਦਾ-ਸਹਿੰਦਾ ਪਾਣੀ ਪਾ ਦੋ। ਤੁਹਾਨੂੰ ਆਪ ਈ ਐਸਟੀਮੇਟ ਹੋ ਜੇਗਾ ਪਤਾ ਚੱਲ ਜੇਗਾ ਹਨਾ। ਤੇ ਫਿਰ ਤੁਹਾਡੇ ਘਰ ਗੁੜ ਹੋਏਗਾ। ਵੇਖਲੋ ਬਾਕੀ ਤੁਹਾਡੇ ਘਰਦਿਆਂ ਨੂੰ ਗੁੜ ਪਸੰਦ ਆ ਜਾਂ
ਹਾਂਜੀ ਗੁਡ ਬੈਸਟ ਰਹਿੰਦਾ ਨਾ ਡਾਇਬਟਿਕ ਪੇਸ਼ੈਂਟ ਵਾਸਤੇ ਵਧੀਆ ਹ
ਤਾਂ ਜ਼ਿਆਦਾਤਰ ਗੁੜ ਵਾਲਾ ਈ ਬਨਾਣੀ ਆ ਬਾਕੀ ਕਈ ਹੁੰਦੇ ਨਾ ਕਈਆਂ ਨੂੰ ਗੁੜ ਨਈ ਚੰਗਾ ਲੱਗਦਾ।
ਹਾਂਜੀ ਵੈਸੇ ਸਾਡੇ ਪੰਜਾਬੀਆਂ ਵਿੱਚ ਤਾਂ ਤੁਸੀਂ ਗੁੜ ਤਾਂ ਖਾਂਦੇ ਈ ਖਾਂਦੇ ਆ।
ਹਾਂਜੀ-ਹਾਂਜੀ ਬਿਲਕੁਲ-ਬਿਲਕੁਲ ਗੋੜੀ ਵੀ ਵੈਸੇ ਵਧੀਆ ਹੁੰਦਾ। ਗੁੜ ਵੈਸੇ ਵੀ ਸਿਹਤ ਵਾਸਤੇ ਚੰਗਾ ਹੁੰਦਾ ਤੇ ਬਾਕੀ ਕਈਆਂ ਨੂ ਜਿਵੇ ਖੰਡ ਪਸੰਦ ਹੁੰਦੀ ਏ ਤਾਂ ਫਿਰ ਉਹ ਖੰਡ ਵੀ ਪਾ ਸਕ
ਹਾਂਜੀ-ਹਾਂਜੀ।
ਗੁੜ ਦੀਆਂ ਢੇਲੀਆਂ ਲੈ ਲੋ ਚਾਰ ਪੰਜ ਲੈ ਲੋ ਉਹਨਾਂ ਨੂੰ ਤੁਸੀਂ ਪਹਿਲਾਂ ਕੁੱਟ ਟ ਲੋ ਥੋੜੀਆਂ ਜਹੀਆਂ ਮਿਕਸ ਅਹ ਪੀਸ ਲੋ
ਹੂੰ-ਹੂੰ
ਤੁਸੀਂ ਉਹਨਾਂ ਨੂੰ ਜਦੋਂ ਦੇਖੋ ਪਾਣੀ ਮੇ ਉਬਾਲਾ ਆ ਗਿਆ ਤੇ ਉਹਦੇ ਵਿੱਚ ਪਾਦੋ ਗੁੜ
ਠੀਕ ਐ।
ਜਦੋਂ ਤੁਸੀਂ ਗੁੜ ਪਾ ਕੇ ਹਿਲਾਓਗੇ ਨਾ ਉਹਨੂੰ ਤੁਸੀਂ ਸਿਮ ਤੇ ਰੱਖ ਦੋ‌। ਢੱਕਣ ਲਗਾ ਕੇ ਰੱਖ ਦੋ ਦਸ ਪੰਦਰਾਂ ਮਿੰਟ ਚੱਲ ਪਿਆ ਰਹਿਣ ਦੋ। ਜਦੋਂ ਢੱਕਣ ਖੋਲੋਗੇ ਤੁਸੀਂ ਦੇਖੋਗੇ ਪਾਣੀ ਆਪਣੇ ਆਪ ਸਿੰਮ ਕੇ ਆ ਸਾਰਾ ਤੇ ਇਹ ਜੈਮ ਟਾਈਪ ਬਣ ਜੇ।
ਹਾਂਜੀ ਜੈਮ ਟਾਈਪ ਠੀਕ ਐ ਉਹ ਥੋੜਾ ਗਾੜਾ ਟਾਈਪ ਹੋ ਜਾਏਗਾ।
ਗਾੜਾ ਹੋਜੇਗਾ ਹਾਂਜੀ ਤੇ ਤੁਸੀਂ ਕੜਛੀ ਦੇ ਨਾਲ ਉਹਨਾਂ ਨੂੰ ਪ੍ਰੈਸ ਕਰਦੋ ਸਾਰੀਆਂ ਅੰਬੀਆਂ, ਪ੍ਰੈਸ ਕਰਨ ਨਾਲ ਕੀ ਹੋਏਗਾ ਬੀ ਉਹ ਛਿੱਲਕੇ ਨਾ ਆਪਣੀ ਗਿਟਕ ਤੋਂ ਉਤਰ ਜਾਣਗੇ। ਤੇ ਉਹ ਮਿਕਸ ਹੋ ਜਾਣਗੇ ਸਾਰੇ।
ਹਾਂਜੀ-ਹਾਂਜੀ।
ਅਚਾਰ ਨੂੰ ਠੰਡਾ ਜਦੋਂ ਵੇਖਿਆ ਫੁੱਲ ਪੂਰਾ ਠੰਡਾ ਹੋ ਗਿਆ ਤੁਸੀਂ ਇਹਨੂੰ ਕਿਸੇ ਬਰਤ ਪੱਤਨ 'ਚ ਨਿਕਾਲ ਕੇ ਅਤੇ ਫਰਿੱਜ 'ਚ ਲਗਾ ਦਿਉ
ਹਾਂਜੀ
ਇਹ ਗਰਮ ਤਾਂ ਅੱਛਾ ਲੱਗਦਾ ਹੀ ਚਲੋ ਤੁਸੀਂ ਇੱਕ ਦੋ ਵਾਰੀ ਗਰਮ ਖਾ ਸਕਦੇ ਹੋ ਪਰ ਇਹ ਠੰਡਾ ਹੀ ਸਵਾਦ ਲੱਗਦਾ ਤਨੂੰ ਫਰਿਜ ਚ ਲਗਾ ਦੋ ਸਵੇਰੇ ਜਿਵੇਂ ਤੁਸੀਂ ਬ੍ਰਕ ਫਸਟ ਬਣਾਉਦੇ ਉਹ ਨਾਸ਼ਤਾਤੇ ਬਣਾਉਂਦੇਓ ਪਰੌਂਠੀ ਉੱਤੇ ਰੱਖ ਕੇ ਦਿਓ ਹਾਂਜੀ ਬਹੁਤ ਅੱਛਾ ਲੱਗਦਾ ਹੈ ਮੇ ਮੇਰੇ ਬੱਚਿਆਂ ਦਾ ਤਾਂ ਫੇਵਰੇਟ ਹੈ ਬੱਚੇ ਮੇਰਾ ਕਹਿਣਗੇ ਹਾਂ ਮੇਰੇ ਬੱਚੇ ਕਹਿਣਗੇ ਮੰਮਾ ਸਰਦੀ ਚ ਵੀ ਦਿਓ ਪਰ ਸਰ ਚ ਤੁਹਾਨੂੰ ਪਤਾ ਅੰਬੀਆਂ ਆਉਂਦੀਆਂ ਨੀ ਹਾਂਜੀ ਇਹ ਸਿਰਫ਼ ਬਸ ਇਹੀ ਦੋ ਮਹੀਨੇ ਬਣਦੇ ਜੀ ਵਾਲਾਚਾਰ ਜਦੋਂ ਅੰਬੀਆਂ ਆਉਣੀਆਂ ਸ਼ੁਰੂ ਹੁੰਦੀਆਂ ਨੇ ਮੈਂ ਉਦੋਂ ਹੀ ਚਾਰ ਬਣਾ ਦਿੰਦੀ ਹਾਂ ਦਸ ਕੁ ਦਿਨ ਨਿਕਲ ਜਾਂਦੇ ਹੈ ਫਿਰ ਬਣਾ ਲੈਂਦੀ ਹਾਂ ਫਿਰ ਹੁਣ ਮੈਂ ਤਿੰਨ ਚਾਰ ਵਾਰੀ ਬਣਾ ਚੁੱਕੀ
ਹਮ ਹਮ ਤਾਂਥੀਆ ਚ ਹਾਂਜੀ ਸਹੀ ਗੱਲ ਆ ਮੈਂ ਸਹੀ ਗੱਲ ਹੈ ਜੀ ਅੱਜ ਕੱਲ ਇਹ ਚੀਜ਼ਾਂ ਦੇ ਬਾਰੇ ਬੱਚਿਆਂ ਨੂੰ ਪਤਾ ਹੀ ਨੀ ਉਹ ਤੇ ਆਪਾਂ ਬਣਾਵਾਂਗੇ ਤੇ ਉਹਨਾਂ ਨੂੰ
ਹਾਂਜੀ ਤੁਹਾਨੂੰ ਘਬਰਾਹਟ ਹੋ ਰਹੀ ਹੈ ਗਰਮੀ ਚ ਤੁਸੀਂ ਥੋੜਾ ਜਿਹਾ ਅਚਾਰ ਲੈ ਲੋ ਭਲਾ ਤੇ ਉਹਨੂੰ ਖਾਓ ਤੁਸੀਂ ਦੇਖੋਗੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪਏਗੀ ਹੋਰ ਕਿਸੇ ਚੀਜ਼ ਦੀ ਉਹ ਇੰਨਾ ਅੱਛਾ ਲੱਗਦਾ ਨਾ ਇੰਨਾ ਵਧੀਆ ਲੱਗਦਾ ਨਾ ਖਾਣਾ ਟੇਸਟੀ ਬਹੁਤ ਲੱਗਦਾ ਮੈਂ ਪਤਾ ਹੀ ਨਹੀਂੀ ਕਿੰਨਿਆਂ ਜਾਣਿਆਂ ਨੂੰ ਇਹ ਵਾਲੀ ਰੈਸਪੀ ਦੱਸ ਚੁੱਕੀ ਆ ਵੀ ਤੁਸੀਂ ਬਣਾਓ ਹਾਂਜੀ ਅ ਨਾਲੇ ਵੈਸੇ ਵੀ ਹੈਲਦੀ ਵੀ ਆ ਸਾਰਾ ਕੁਛ ਵਿਚ
ਬਾਹਰ ਦੀ ਚਟਨੀ ਵਗੈਰਾ ਖਾਣ ਨਾਲੋਂ ਸੋਸ ਵਗੈਰਾ ਖਾਣ
ਨਹੀਂ ਨਹੀਂ ਚਟਨੀ ਦੀ ਜ਼ਰੂਰਤ ਹੀ ਨਹੀਂ ਹੈ ਤੁਸੀਂ ਇਹ ਦੇਖੋ ਤੁਸੀਂ ਘਰ ਸਨੈਕਸ ਬਣਾਉਂਦੇ ਹੋ ਪਕੌੜੇ ਬਣਾਉਂਦੇ ਹੋ ਤੁਸੀਂ ਇਹਦੇ ਵਿੱਚ ਜਿਹੜੀ ਜੈਮ ਬਣਦੀ ਨਾ ਤੁਸੀਂ ਉਹ ਸਿਰਫ ਉਹ ਜੈਮ ਨਿਕਾਲ ਕੇ ਦਿਓ ਨਾ ਪੋੜਿਆਂ ਨਾਲ ਉਹ ਬੜੀ ਟੇਸਟੀ ਲੱਗਦੀ ਹੈ ਇਹ ਮੇਰੀ ਮੰਮੀ ਬਣਾਉਂਦੇ ਹੁੰਦੇ ਸੀ ਉਹਨਾਂ ਨੇ ਮੈਨੂੰ ਇਹ ਦੱਸਿਆ ਤੇ ਫਿਰ ਮੈਂ ਸ਼ਾਦੀ ਤੋਂ ਬਾਅਦ ਵਿਆਹ ਤੋਂ ਬਾਅਦ ਇੱਥੇ ਬਣਾਇਆ ਅਤੇ ਸਾਰਿਆਂ ਨੂੰ ਇੰਨਾ ਪਸੰਦ ਆਇਆ ਵੀ ਹੁਣ ਹਰ ਮੌਸਮ ਵਿੱਚ ਮੈਂ ਹਰੇਕ ਦੇ ਘਰੇ ਇਹ ਅਚਾਰ ਬਣਾ ਕੇ ਭੇਜਣਾ ਹੀ ਭੇਜਣਾ
ਹਾਂਜੀ ੀ ਵਧੀਆ ਜੀ ਕਿਉਂਕਿ ਇਹ ਥੋੜ੍ਹੀ ਨਾ ਟ੍ਰਡੀਸ਼ਨਲ ਚੀਜ਼ਾਂ ਨੇ ਅੱਜ ਕੱਲ ਦੀ ਜਨਰੇਸ਼ਨ ਨੂੰ ਇਹ ਚੀਜ਼ ਤਾਂ ਪਤਾ ਨੀ ਹੈ ਇੱਥੇ ਜਿਨਾਂ ਨੇ ਆਪਣੇ ਮੰਮੀ ਪਾਪਾ ਆਪਾਂ ਵਲੋਂ ਜੋ ਆਪਣੇ ਸਿੱਖਣ ਦਾ ਵੀ ਇੱਕ ਸ਼ੌਕ ਹੁੰਦਾ ਕਈ ਸਿੱਖਦੇ ਕਈ ਨਹੀਂ ਸਿੱਖਦੇ ਕਈਆਂ ਨੂੰ ਕੁਕਿੰਗ ਦਾ ਸ਼ੌਂਕ ਹੁੰਦਾ ਕਈਆਂ ਨੂੰ ਨਹੀਂੀ ਆਉਂਦਾ ਜ਼ਿਆਦਾਤਰ ਇਹ ਚੀਜ਼ਾਂ ਸਾਡੀ ਜਿਹੜੀ ਹੈਗੀਆਂ ਨੇ ਜਿਆ ਪੰਜਾਬ ਸ ਤੋਂ ਜ਼ਿਆਦਾ ਫੇਮਸ ਨੇ ਉੱਧਰ ਦੀ ਜਿਹੜੀ ਫੀਮੇਲਸ ਨੇ ਨਾ ਉਹ ਜ਼ਿਆਦਾ ਇਹ ਚੀਜ਼ ਬਣਾਉਂਦੇ
ਬਣਾਉਂਦੇ ਨੇ ਹਾਂਜੀ ਹਾਂਜੀ ਗੁੜ ਦੀ ਜਗ੍ਹਾ ਤੇ ਤੁਸੀਂ ਸ਼ੱਕਰ ਵੀ ਪਾ ਸਕਦੇ ਹੋ ਅਗਰ ਤੁਹਾਡੇ ਸ਼ੱਕਰ ਅਵੇਲੇਬਲ ਹੈ ਕਈ ਵਾਰੀ ਹੁੰਦਾ ਘਰ ਗੁੜ ਨਹੀਂ ਹੈਗਾ ਤਾਂ ਸ਼ੱਕਰ ਹੈਗੀ ਹੈ ਤੁਸੀਂ ਸ਼ੱਕਰ ਇੱਕ ਕੌਲੀ ਪਾ ਦੋ ਉਹਦੇ ਨਾਲ ਵੀ ਅੱਛਾ ਟੇਸਟ ਆਉਂਦਾ ਬਾਕੀ ਜੇ ਖੰਡ ਪਾ ਅਤੇ ਬਣਾਓ ਕੇ ਨਾ ਫਿਰ ਵੀ ਵਧੀਆ ਬਣਦਾ ਕਈ ਵਾਰੀ ਹੁੰਦਾ ਨਾ ਬੱਚਿਆਂ ਨੂੰ ਗੁੜ ਨਹੀਂ ਪਸੰਦ ਤੇ ਕੋਈ ਗੱਲ ਨਹੀਂੀ ਤੁਸੀਂ ਖੰਡ ਪਾ ਦੋ ਉਹ ਵੀ ਅੱਛਾ ਲੱਗਦਾ
ਹਾਂਜੀ ਵੈਸੇ ਤਾਂ ਸਾਡੀ ਫੈਮਿਲੀ ਵਿੱਚ ਗੁੜੂ ਸਭ ਨੂੰ ਪਸੰਦ ਹੈ ਸਭ ਰਾਤੀ ਖਾਂਦੇ ਨੇ ਥੋੜਾ ਥੋੜਾ ਗੁੜ ਸਭ ਅੱਜ ਕੱਲ ਫ ਅੱਜ ਕਲ ਹੈਗੇ ਨਾ ਸ ਕਹਦੇ ਰੋਟੀ ਤੋਂ ਬਾਦ ੋੜਾ ਖਾਣਾ ਚ
ਟਰੈਂਡ ਬਣ ਗਿਆ ਜੀ ਇਹਦਾ ਗੁੜੇ ਵਾਲਾ ਤਾਂ ਵੀ ਅੱਜ ਕੱਲ
ਹਮ ਇਹ ਵੀ ਕੋਈ ਕੋਈ ਇਸ ਚੀਜ਼ ਨੂੰ ਟਰੈਂਡ ਨੂੰ ਫੋਲੋ ਕਰਦਾ ਨਹੀਂ ਤੇ ਅੱਜ ਕੱਲ ਬੱਚੇ ਨਾ ਫਾਸਟ ਫੂਡ ਦੀ ਸਾਈਡ ਬਹੁਤ ਜ਼ਿਆਦਾ ਜ਼ਦਾ
ਹਾਂਜੀ ਆਪਾਂ ਜਾਂਦੇ ਕਿਸੇ ਰੈਸਟੋਰੈਂਟ ਚ ਖਾਣਾ ਖਾਣ ਚਾਹੀਏ ਨਾ ਉੱਥੇ ਵੀ ਗੁੱੜ ਦਿੰਦੇ ਨੇ ਬਾਅਦ ਵਿੱਚ ਚਹਣ ਪਹਿਲਾਂ ਨਹੀਂ ਹੁੰਦਾ ਸੀ ਪਹਿਲਾਂ ਸੌਫ ਤੇ ਮਿਸ਼ਰੀ ਹੁੰਦੀ ਸੀ ਹੁਣ ਉਹ ਗੁੜ ਦਿੰਦੇ ਨੇ
ਹਾਂਜੀ ਉਹਨੂੰ ਵੀ ਪਤਾ ਹੈ ਨਾ ਕਿ ਲੋਕੀ ਹੈਲਥ ਕੋਂਸ਼ੀਅਸ ਹੋ ਰਹੇ ਨੇ
ਹੈਲਥ ਕੋਸ਼ ਜ ਸਹੀ ਗੱਲ ਹੈ ਸਭ ਨੂੰ ਪਤਾ ਵੀ ਗੁੜ ਖਾਣ ਦਾ ਇੱਕ ਫਾਇਦਾ ਇਹ ਹੁੰਦਾ ਹੈ ਵੀ ਗੁੜ ਨਾਲ ਆਪਣੇ ਜਿਹੜੇ ਵੀ ਆਪਾਂ ਪੂਰੇ ਦਿਨ ਦੀ ਡਸਟ ਆਪਣੇ ਅੰਦਰ ਜਾਂਦੀ ਹੈ ਮਿੱਟੀ ਜਾਂਦੀ ਹੈ ਬੋਲਣ ਲੱਗੇ ਆਉਣ ਜਾਣ ਲੱਗੇ
ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਆ ਜੀ ਇੱਕ ਤਾਂ ਸਾਡਾ ਬਲੱਡ ਬਣਾਉਂਦਾ ਹੈ ਸਾਡੀ ਬੋਡੀ ਦੇ ਅੰਦਰ ਇਸ ਚੀਜ਼ ਵਾਸਤੇ ਬਹੁਤ ਹੀ ਇੰਪੋਰਟੈਂਟ ਹੈ ਇਏਦਾਂ ਥੋੜੇ ਕਿ ਪੁਰਾਣੇ ਲੋਕ ਸਿਰਫ਼ ਘਰ ਦੀ ਚੀਜ਼ਾਂ ਹੀ ਖਾਂਦੇ ਸੀ ਤਾਂ ਹੀ ਉਹਨਾਂ ਦੀ ਲੋਂਂਗ ਲਾਈਫ ਹੁੰਦੀ ਸੀ ਅੱਜ ਕੱਲ ਤਾਂ ਲਾਈਫ ਹੀ ਨਹੀਂੀ ਹੈ ਕੁਛ
ੇਗਾ ਬੱਚਿਆਂ ਦੇ
ਚੀਜ਼ਾਂ ਜਾਣੀਆਂ ਜੋ ਅਸੀਂ ਇੱਦਾਂ ਨਹੀਂ ਖਾ ਸਕਦੇ ਬਟ ਅਸੀਂ ਕਿਸੇ ਚੀਜ਼ ਦੇ ਵਿੱਚ ਪਾ ਕੇ ਖਾ ਸਕਦੇ
ਵਿੱਚ ਪਾ ਕੇ ਖਾ ਸਕਦੇ ਉਦਾਂ ਖਾਧੀ ਨੀ ਜਾਂਦੀ ਕਿਉਂਕਿ ਮਿੱਠਾ ਬੜਾ ਲੱਗਦਾ ਨਾ ਗੁੜੇ ਥੋੜਾ ਜਿਹਾ ਆਪਾਂ ਲੈ ਸਕਦੇ ਪਰ ਜ਼ਿਆਦਾ ਨਹੀਂ ਆਪਣੇ ਤੋਂ ਖਾਧਾ ਜਾਂਦਾ ਪਰ ਜਦੋਂ ਤੁਸੀਂ ਅਚਾਰ ਦੇ ਫੋਮ ਵਿੱਚ ਖਾਓਗੇ ਨਾ ਇਹਨੂੰ ਤੁਸੀਂ ਦੇਖੋਗੇ ਤੁਸੀਂ ਸਬਜ਼ੀ ਨਹੀਂ ਖਾਣਾ ਪਸੰਦ ਕਰੋਗੇ ਤੁਸੀਂ
ਹਾਂਜੀ ਸਹੀ ਗੱਲ ਹੈ ਜੀ ਬਿਲਕੁਲ ਤੁਹਾਡੀ
ਉਸ 'ਚ ਕੋਈ ਖ਼ਾਸ ਸਬਜ਼ੀਆਂ ਨਹੀਂ ਹੈਗੀਆਂ
ਐ ਵਾਲਲੇ ਮੌਸਮ ਵਿੱਚ ਨਾ ਵੈਸੇ ਵੀ ਮਨ ਕਰੇਗਾ ਕੁੱਝ ਚਟਪੱਟਾ ਹੀ ਖਾਓ
ਚਟਪਟਾ ਖਾਨ ਨੂੰ ਦਿਲ ਜਦੋਂ ਕਰਦਾ ਨਾ ਬਿਲਕੁਲ ਤੁਸੀਂ ਹ ਕੋਏ ਵਾਲਾ ਅਚਾਰ ਅੱਜ ਬਣਾ ਨਾ ਤੁਸੀਂ ਅਹ ਰਾਤੀ ਚਾਹਏ ਪਰੌਂਠੀ ਨਾਲ ਸਭ ਨੂੰ ਦਿਓ ਸਿੰਪਲ ਫੁਲਕੇ ਨਾਲ ਦਿਓ ਤੇ ਸਭ ਨੇ ਤੁਹਾਡੀ ਪ੍ਰੇਜ ਹੀ ਕਰਨੀ ਸਭ ਨੇ ਤਾਰੀਫ਼ ਕਰਨੀ ਵੀ ਬਹੁਤ ਅੱਛਾ
ਬਿਲਕੁਲ ਸਹੀ ਗੱਲ ਆ ਹਾਂਜੀ ਵੈਸੇ ਅੱਜ ਕੱਲ੍ਹ ਬਹੁਤ ਹਾਂਜੀ ਹਾਂਜੀ
ਕੁਛ ਨਾ ਕੁਛ ਕਿਸੇ ਤੋਂ ਸਿੱਖਣ ਨੂੰ ਮਿਲ ਜਾਂਦਾ ਤੁਹਾਡੇ ਤੋਂ ਵੀ ਮੈਂ ਪੁੱਛਾਂਗੀ ਤੁਸੀਂ ਕੀ ਬਣਾਉਂਦੇ ਹੋ ਘਰ ਅੱਛਾ ਤੇ ਚਲੋ ਤੁਸੀਂ ਵੀ ਮੈਨੂੰ ਦੱਸ
ਹਾਂਜੀ ਮੈਨੂੰ ਵੀ ਵੈਸੇ ਕੁਕਿੰਗ ਕਰਨ ਦਾ ਬਹੁਤ ਸ਼ੌ ਸ਼ੌਂਕ ਮੈਂ ਜ਼ਿਆਦਾਤਰ ਇਹੀ ਕੋਸ਼ਿਸ਼ ਕਰਨੀ ਹਾਂ ਕਿ ਬਾਹਰੋਂ ਚੀਜ਼ ਨਾ ਲੈ ਕੇ ਅਸੀਂ ਹਰਕ ਚੀਜ਼ ਘਰ ਬਣਾਉਣ ਦੀ ਕੋਸ਼ਿਸ਼ ਜਿਵੇਂ ਅੱਜ ਕੱਲ ਇੱਕ ਟਰੈਂਡ ਨੀ ਚਲਾਦਾ ਸੀ ਇੰਸਟਾਗ੍ਰਾਮ ਤੇ ਲੇਜੀੀ ਮੋਮੋ ਲੇਜੀੀ ਮੋਮੋਸ ਮੈਂ ਉਹ ਵੀ ਬਣਾਈ ਸੀ ਉਹ ਵੀ ਬਹੁਤ ਅੱਛੇ ਬੰਨੇ ਮਤਲਬ
ਅੱਛਾ ਜੀ ਮੋਮੋਸ ਨੀ ਮੈਂ ਕਦੇ ਬਣਾਏ ਹਾਂ ਮੋਮੋਜ਼ ਮੈਂ ਕਦੇ ਨੀ ਬਣਾਏ ਐਕਚੁਲੀ ਮੈਨੂੰ ਪਸੰਦ ਹੀ ਨਹੀਂ ਹੈ ਮੈਨੂੰ ਗੁ ਉਹ ਮੈਦਾ ਨਹੀਂ ਅੱਛਾ ਲੱਗਦਾ
ਮੈਂ ਬਣਾਈ ਸੀ ਆਟਾ ਮੋਮੋਸ ਬਣਾਏ ਸੀ ਮੈਂ ਇੱਧਰ ਦੀ ਜਗ੍ਹਾ ਆਟਾ ਦਾ ਸਾਡ ਹਾਂਜੀ ਬਸ ਪ੍ਰੋਸੈਸ ਸਾਰਾ ਹੋਈ ਸੀ ਬਸ ਮੈਦੇ ਦੀ ਜਗ੍ਹਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਓ